ਹਾਂਜੀ, ਸਸ਼੍ਰੀ ਕਾਲ ਜੀ।
ਸਾਸ਼੍ਰੀਕਾਲ ਜੀ, ਹੋਰ ਕੀ ਹਾਲ ਨੇ?
ਅਸੀ ਵਦੀਆ, ਬੋਤ ਵਦੀਆ, ਤੁਸੀ ਸੁਨਾਓ?
ਅਸੀ ਵੀ ਬੋਤ ਵਦੀਆ, ਹੋਰ ਕੀ ਕਰ ਰੇ ਸੀ ਅੱਜ-ਕੱਲ?
ਬਾਸ ਅੱਜ-ਕੱਲ ਕੀ ਕਰਨਾ ਐ। ਹਲੇ ਤਾ ਤਾਨੂੰ ਪਤੈ ਛੁੱਟੀਆਂ ਚਲ ਰੀਆਂ ਨੇ ਬੱਚੇਆਂ ਦੀਆਂ।
ਹਾਂਜੀ, ਹਾਂਜੀ ਬਿਲਕੁਲ ਹੋਰ, ਛੁੱਟੀਆਂ ਦਾ ਛੁੱਟੀਆਂ ਚ ਹੋਲੀ ਛੁੱਟੀਆਂ ਚ ਹੋਲੀਡੇਜ਼ ਵੀ ਮਿਲੇਆ ਹੋਏਗਾ ਬੱਚਿਆਂ ਨੂੰ?
ਹੋਲੀਡੇਜ਼ ਹੋਮਵਰਕ ਤੇ ਬਥੇਰਾ ਮਿਲਦੈ, ਤਾਨੂੰ ਪਤਾ ਈ ਐ ਅਜ-ਕਲ ਪ੍ਰੋਜੈਕ ਟ ਵਗੈਰਾ ਵੀ ਅਂ ਮਤਲਬ ਕਿ ਥ੍ਰੀ ਡੀ ਪ੍ਰੋਜ, ਪ੍ਰੋਜੈਕਟਸ ਵੀ ਮਿਲਦੇ ਹੈਗੇ ਨੇ ਬੱਚੇਆਂ ਨੂੰ।
ਹਾਂ, ਹਾਂ ਐ ਤੇ ਤੁਸੀ ਸਈ ਕੈ ਰੇ ਓ, ਪ੍ਰੋਜੈਕਟ ਵਗੈਰਾ ਇੰਨੇ ਮਿਲਦੇ ਨੇ ਬ ਚੇਆਂ ਨੂੰ, ਬੱਚੇਆਂ ਨੇ ਆਪ ਤੇ ਮਤਲਬ ਕੁੱਛ ਕਰ ਵੀ ਨੀ ਪਾਂਦੇ। ਪੇਰੈਂਟਸ ਤੋਂ ਈ ਕਰਨੇ ਪੈਂਦੇ ਐ।
ਬਿਲਕੁਲ ਤੁਸੀ ਮੰਨੋਗੇ ਨੀ, ਮੈਂ ਅਪਨੇ ਬੇਟੇ ਦਾ ਕਦੀ ਕੋਈ ਪ੍ਰੋਜੈਕ ਬਨਵਾਨੈ, ਕਦੀ ਕੋਈ ਪ੍ਰੋਜੈਕਟ ਬਨਾਨੈ, ਕਦੀ ਇਦਾ ਸਮਾਨ ਖਤਮ ਹੋ ਗੇਆ, ਕਦੀ ਕਿਸੀ ਦਾ ਮਤਲ ਸਾਇੰਸ ਦੇ ਪ੍ਰੋਜੈਕਟ ਵੀ ਮਿਲਦੇ ਨੇ ਓ ਫਿਰ ਸਾਨੂੰ ਈ ਲਗ ਕੇ ਕਰਵਾਨੇ ਪੈਂਦੇ ਨੇ, ਓਨਾਂ ਨੂੰ ਤੇ ਪਤਾ ਨੀ ਹੁੰਦੈ। ਨਾਂ ਪ੍ਰੈਕਟੀਕਲ ਚ
ਹਾਂਜੀ, ਹਾਂਜੀ ਬਿਲਕੁਲ ਸਈ ਕੈਰੇ ਓ, ਹੁਨ ਸੈਟਿੰਗ ਮੇਰੀ ਵੀ ਅ ਭਤੀਜੀ ਹੈਗੀ ਐ ਨਾ, ਓਨੂੰ ਵੀ ਹੋਲੀਡੇਜ਼ ਹੋਮਵਰਕ ਮਿਲੇਆ। ਸਾਡੇ ਟੈਮ ਦੇਖੋ ਕੀ ਆਂਦਾ ਸੀ ਅਸੀ ਜਦੋਂ ਸਟੱਡੀ ਕਰਦੇ ਸੀ ਤੇ ਸਾਡੇ ਟਾਈਮ ਇੰਨੇ ਪ੍ਰੋਜੈਕਟ ਵਗੈਰਾ ਨੀ ਹੋਂਦੇ ਸਨ, ਹੋਂਦੇ ਸਨ ਇੱਕ-ਅੱਧਾ ਹੋਂਦਾ
ਹਾਂ ਇੱਕ-ਅੱਧਾ ਮਿਲ ਜਾਂਦਾ ਸੀ ਬ ਸ ਬਾਕੀ ਤੇ ਓ ਰਿਟਨ ਵਰਕ ਮਿਲਦਾ ਸੀ।
ਹਾਂ, ਰਿਟਨ ਵਰਕ ਬੋਤ ਜਾਦਾ ਹੁੰਦਾ ਸੀ ਸਾਡਾ ਅਸ ਅਸੀ ਕੀ ਕਰਦੇ ਸੀ, ਅਸੀ ਤੇ ਸ਼ੁਰੂ ਅ ਜਿਵੇਂ ਛੁੱਟੀਆਂ ਸ਼ੁਰੂ ਹੋਨੀਆਂ ਅਸੀ ਰਿਟਨ ਵਰਕ ਫਟਾਫਟ ਕੰਪਲੀਟ ਕਰਕੇ ਅਪਨਾ ਰੱਖ ਦੇਨੈ ਫੇਰ ਛੁ ਟਿੱਆਂ ਇੰਜੋਏ ਕਰਨੀਆਂ।
ਹੋਰ ਫੇਰ ਨਾਨੀ ਘਰ ਜਾਨੈ ਤੇ ਫਟਾਫਟ ਓ ਤਾਨੂੰ ਪਤੈ ਯਾਦ ਹੋਏਗਾ ਤਾਨੂੰ ਵੀ ਕਰਸਿਵ ਰਾਈਟਿੰਗ ਮਿਲਦੀ ਸੀਗੀ ਬੁੱਕ ਸ ਇੰਗਲਿਸ਼ ਦੀਆਂ, ਹਿੰਦੀ ਦੀਆਂ, ਓ ਕਿੰਨੇ-ਕਿੰਨੇ ਪੇਜ ਸਾਨੂੰ ਲਿ ਖਨੇ ਹੋਂਦੇ ਸੀਗੇ, ਹਾਂ ਓ ਅਸੀ ਕਰਦੇ ਹੋਂਦੇ
ਦੇ ਹੁੰਦੇ ਸੀ, ਤੇ ਨਾਨੀ ਘਰ ਅਸੀ ਕੰਮ ਮੁਕਾ ਕੇ ਪੈਲੇ ਈਚ ਪੋਂਚ ਜਾਨਾ ਮਤਲਬ ਬੋਤ ਜਲਦੀ ਕੰਮ ਖ਼ਤਮ ਕਰ ਦੇਂਦੇ ਸੀ। ਤੇ ਏਕ-ਅੱਧਾ ਪ੍ਰੋਜੈਕਟ ਹੁੰਦਾ ਸੀ ਓ ਵੀ ਬੜਾ ਰੇਅਰ ਮਤ ਬ ਬੜਾ ਈ ਘੱਟ ਓ ਅਸੀ ਆਪ ਖੁੱਦ ਕਰ ਸਕਦੇ ਸੀ ਉਸ ਟਾਈਮ ਤੇ।
ਹਾਂ, ਓ ਪੇਰੈਂਟਸ ਦੀ ਨੀ ਉਦੋ ਤੇ ਪੇਰੈਂਟਸ ਵੀ ਨੀ ਕਰਵਾਂਦੇ ਸੀਗੇ, ਖੁੱਦ ਈ ਕਰਨਾ ਪੈਂਦਾ ਸੀਗਾ।
ਹੁਨ ਦੇਖੋ ਹੁਨ ਬੱਚੇਆਂ ਨੂੰ ਇੰਨੇ-ਇੰਨੇ ਵਰਕ ਦੇ ਦੇਂਦੇ ਨੇ, ਇੱਕ ਤੇ ਸਟੱਡੀ ਲੋਡ ਈ ਬੜਾ ਏ ਓਨਾਂ
ਬਹੁਤ ਜ਼ਾਦਾ, ਤੁਸੀ ਮਨੋ ਗੇ ਮੈ ਆਪਨੇ ਬੱਚੇ ਦਾ ਮੈ ਤਾਨ ਦੱਸਦੀ ਆਂ ਮੈਂ ਆਪਣੇ ਬੱਚੇ ਨੂੰ ਨਾ ਓਦੇ ਵਿੱਚ ਪਾਏਐ ਇੱਕ ਓ ਆਈ- ਸੀ -ਐਸ- ਸੀ ਪੈਟਰਨ ਦੇ ਵਿੱਚ। ਤੇ ਮੰਨੋਗੇ ਵੈਸੇ ਮੈਨੂੰ ਪਤਾ ਤੇ ਸੀਗਾ ਕਿ ਇਦਾ ਲੋਡ ਜਾਦਾ ਹੁੰਦਾ ਕਿ ਕਿ ਤਾਨੂੰ ਪਤੈ ਐਂਜ ਐਚ ਬੀ- ਐਸ ਸੀ ਹੋਰ ਸੀ ਬੀ ਐਸ ਸੀ ਤੋਂ ਥੋੜਾ-ਥੋੜਾ ਜਾਦਾ ਹੁੰਦੈ। ਟਿਪੀਕਲ ਰੈਂਦੈ, ਤੇ ਕੀ ਕੈਂਦੇ ਨੇ ਓਦੇ ਵਿੱਚ, ਐਨਾ ਲੋਡ ਵਰਕ ਐ ਮਤਲਬ ਚਲੋ ਹਲੇ ਤਾਂ, ਛੋਟਾ-ਛੋਟ ਮਤਲਬ ਹਾਲੇ ਤੋ ਈ ਨਾ ਜ਼ਦਾ ਦੋ ਕਲਾਸਿਸ ਐਡਵਾਂਸ'ਚ ਕਰਵਾਂਦੇ ਨੇ।
ਹਾਂ ਉਹੀ ਤੇ, ਬੱਚਿਆਂ ਨੂੰ ਮਤਲਬ ਬੱਚੇ ਦੇ ਉੱਤੇ ਨਾ ਅੱਜ-ਕੱਲ ਸਟੱਡੀ ਦਾ ਵੀ ਬਰਡਨ ਬਹੁਤ ਜਿਆਦਾ ਹੋਣ ਲੱਗ ਗਿਆ ਏ, ਹੁਣ ਤੁਸੀ ਇੰਨੀ-ਇੰਨੀ ਬੁੱਕਸ ਲੱਗ ਗਈਆਂ, ਸਾਡੇ ਟਾਈਮ ਦੇਖੋ ਇੱਕ ਬੁੱਕਸ ਹੋਂਦੀ ਸੀ, ਹੁਣ ਇਹਨਾਂ ਦੀ ਇੱਕ ਬੁੱਕਸ ਦੇ ਵੀ ਇੰਨੇ ਸਾਰੇ ਪਾਰਟਸ ਹੁੰਦੇ ਨੇ, ਫਿਰ ਉਹਨਾਂ ਦਾ ਸਾਰਾ ਮਤਲਬ ਇੰਨੀ ਸਾਰੇ ਬੁੱਕਸ ਨੇ, ਬੱਚੇ ਦਾ ਖੁਦ ਦਾ ਵੇਟ ਇੰਨਾ ਨੀ ਹੁੰਦਾ। ਜਿੰਨਾ ਕਿ ਉਹਨਾ ਦੇ ਬੈਕਸ ਦਾ ਵੇਕ, ਵੇਟ ਹੁੰਦਾ। ਮੈਂ ਕਹਿੰਨੀ ਆ, ਉਠਾ ਕੇ ਪਤਾ ਨੀ ਵਿਚਾਰੇ ਕਿਵੇਂ ਜਾਂਦੇ ਨੇ।
ਉਹੀ ਤੇ ਕਹਿ ਰਹੀ ਆਂ, ਆਪਣਾ ਵਜ਼ਨ ਇੰਨਾ ਹੈ ਨੀ, ਇਹਨਾਂ ਉਹਨਾਂ ਮੋਢਿਆਂ ਤੇ ਬੈਗ ਟੰਗਿਆ ਹੁੰਦਾ, ਵਿਚਾਰਾ ਉਹ ਵੀ ਆਪ ਚੁੱਕਣਾ ਪੈਂਦਾ ਜਦ
ਹਾਂ, ਉਹ ਤੇ ਹੈਹੀ ਐ, ਅਈਓ ਮੈਂ ਅਈ ਸੋਚਦੀ ਪਈ ਸੀ ਬੈਠੀ-ਬੈਠੀ, ਮੈਨੂੰ ਖਿਆਲ ਆਇਆ ਕਿ ਬਈ ਸਾਡੇ ਟਾਈਮ ਤੇ ਦੇਖ ਅਸੀਂ ਛੁੱਟੀਆਂ ਹੋਂਦੀਆਂ ਸੀ, ਤੇ ਸਾਡਾ ਤਾਂ ਥੋੜਾ-ਬਹੁਤਾ ਈ ਕੰਮ ਹੁੰਦਾ ਸੀ। ਸਾਡਾ ਰਿਟਰਨ ਵਰਕ ਹੋਂਦਾ ਸੀ ਉਹ ਵੀ ਅਸੀਂ ਮੈਡਮਾਂ ਨੂੰ ਦੇ ਦੇਣਾ ਚੈੱਕ ਕਰਨ ਵਾਸਤੇ, ਉਹਨਾਂ ਨੇ ਕ ਠੀਕੇ ਲਗਾਣੇ, ਅਸੀਂ ਉਹਨਾਂ ਨੇ ਕੁਛ ਚੈੱਕ ਟ੍ਰਿੰਮ ਨੀ ਕੱਰਣੀ ਹੋਂਦੀ ਸੀ, ਉਸ ਟਾਈਮ ਇੰਨੀ ਮਤਲਬ ਉਹ ਹੈਗੀ ਸੀ। ਤੇ ਹੁੰਦਾ ਤੇ ਚਲੋ, ਸਾਨੂੰ ਚੈਕਿੰਗ ਦਾ ਤੇ ਨੀ ਪਤਾ ਪਰ, ਕਈ ਵਾਰ ਤਾਂ ਮੈਡਮਾਂ ਚੈੱਕ ਵੀ ਨੀ ਕਰਦੀਆਂ ਸੀ, ਸਾਡਾ ਵਰਕ। ਅਸੀਂ ਫੇਰ ਵੀ ਕੰਪਲੀਟ ਕਰਕੇ ਜਾਂਦੇ ਸੀ, ਪਰ ਫਿਰ ਤਾਂ, ਤਾਂ ਸਾਨੂੰ ਫਿਰ ਤਾਂ ਸਾਨੂੰ ਗੁੱਸਾ ਬੜਾ ਆਂਦਾ ਸੀ, ਅਸੀਂ ਇੰਨੀ ਮਿਹਨਤ ਕਰਕੇ, ਅਸੀ ਬਈ ਪੂਰਾ ਕੰਮ ਕਰਕੇ ਗਏ ਆ ਕੰਪਲੀਟ, ਮੈਡਮ ਨੇ ਚੈੱਕ ਤੇ ਕੀਤਾ ਹੈ ਨੀ, ਮੈਂ ਬੜੀ ਗੁੱਸ ਸਾ ਜਾਂਦਾ ਸੀ, ਚਾਰਟ ਵਗੈਰਾ
ਚਾਟ ਵਗੈਰਾ ਪਤਾ ਤੁਹਾਨੂੰ, ਚਾਰਟ ਵਗੈਰਾ ਬਣਾਂਦੇ ਸੀਗੇ, ਹਨਾ। ਕਦੀ ਬੋਡੀ ਪਾਰਟਸ ਦਾ ਚਾਰਟ, ਵੱਡਾ ਚਾਰਟ
ਹਾਂ, ਅਸੀਂ ਵੀ ਫੇਰ ਫੇਰ ਸਾਨੂੰ ਉਸ ਚੀਜ਼ ਦੀ ਬੜੀ ਖੁਸ਼ੀ ਹੁੰਦੀ ਸੀ, ਜਿਵੇਂ ਅਗਰ ਅਸੀ ਕੋਈ ਚਾਰਟ ਬਣਾ ਲਿੱਤਾ, ਤੇ ਸਾਡਾ ਮੈਡਮ ਨੂੰ ਬਹੁਤ ਅੱਛਾ ਲੱਗਿਆ। ਉਹ ਕਲਾਸਰੂਮ ਦੇ ਦੀਵਾਰ ਤੇ ਲਗਵਾ ਦਿੱਤਾ, ਤੇ ਇੰਨੀ ਖੁਸ਼ੀ ਹੋਨੀ, ਹਾਂ। ਹਾਂ, ਇੰਨੀ ਖੁਸ਼ੀ ਹੋਣੀ ਉਸ ਟਾਈਮ ਮਤਲਬ ਹਾਂ ਬਈ ਬਈ ਮੇਰਾ ਵਧੀਆ ਲੱਗਿਆ ਮੈਡਮ ਨੂੰ, ਤੇ ਮੇਰਾ ਮੈਡਮ ਨੇ ਬਈ ਹਾਂ, ਕਲਾਸਰੂਮ ਵਿਚ ਪ੍ਰੇਜੇਂਟ
ਪਹਿਲੇ ਦੇ ਟਾਈਮ ਤੇ ਨਾ, ਸਾਡੇ ਟਾਈਮ'ਚ ਛੋਟੇ-ਛੋਟੇ ਜਿਹੇ ਆਪਾਂ ਖੁਸ਼ੀ ਲੱਭ ਲੈਂਦੇ। ਸੀਗੇ, ਅੱਜ-ਕੱਲ ਬੱਚਿਆਂ ਨੂੰ ਜਿੰਨਾ ਕੁਛ ਖਿਲਾਦੋ ਨਾ, ਜਿੰਨਾ ਮਤਲ ਮਤਲਬ ਜ ਵੱਡੇ ਸਕੂਲ'ਚ ਪਾਦੋ, ਨਾ ਸੈਟਿਸਫਾਈ ਹੈ ਹੀ ਨਹੀਂ ਬੱਚੇ, ਨਾ ਉਹਨਾਂ ਦੇ ਪੇਰੈਂਟਸ ਹੈਗੇ ਨੇ, ਨਾ ਬੱਚੇ ਹੈਗੇ ਨੇ।
ਹੂੰ ਕਿਉਂਕਿ ਨਾ, ਅੱਜ-ਕਲ ਪਤਾ ਕੀ ਹੋਗਿਆ, ਹੁਣ ਸਾਡੇ ਟਾਈਮ ਫੋਨਸ ਵਗੈਰਾ ਨਹੀਂ ਹੁੰਦੇ ਸੀ। ਠੀਕ ਏ, ਤੇ ਅੱਜ-ਕੱਲ ਹੁਣ, ਹਾਂ ਅੱਜ-ਕੱਲ ਹੁਣ ਹੋ, ਹਾਂ ਫੋਨ ਵੀ ਸਾਡੇ ਟਾਈਮ ਤੇ ਸਮਾਰਟ ਫੋਨ ਤੇ ਹੈ ਹੀ ਨਹੀਂ ਸਨ। ਫੋਨ ਤੇ ਵੀ ਬੜੀ ਔਖੀ ਗੱਲ ਹੋਂਦੀ। ਮਤਲਬ ਐ ਸਮਝਲੋ, ਹਾਂ ਲੈਂਡ- ਲਈਨ ਹੁੰਦੇ ਸੀ, ਤੇ ਹੁਨ, ਐ ਹੋਗਿਆ ਕਿ ਫੋਨਾਂ ਦੇ ਜਰੀਏ ਨਾ ਬੱਚਿਆਂ ਨੂੰ ਪਤਾ ਲੱਗਦਾ ਕਿ ਕੀ ਚੱਲ ਰਿਹਾ। ਕੀ ਨਹੀਂ ਚੱਲ ਰਿਹਾ, ਕਿਵੇਂ ਦਾ ਮਾਹੌਲ ਹੁੰਦੈ, ਕੀ ਕਰਨਾ ਉਹਨਾਂ ਦੀ ਡਿਮਾਂਡਸ ਵੱਧ ਰਹੀਆਂ ਨੇ।
ਬਿਲਕੁਲ
ਹੋ ਗਏ ਨੇ ਬੱਚੇ
ਅਰੇ ਮਲਟੀਪਲ ਚੁਆਇਸ ਮਿਲ ਜਾਂਦੀਆਂ ਨੇ ਬੱਚੇਆਂ ਗੂਗੱਲ ਕੁਛ ਵੀ ਕਰਨਾ ਗੂਗਲ ਤੇ ਸਰਚ ਕਰਲੋ ਜੀ ਕੁਛ ਸਮਝ ਨੀ ਆ ਰਿਹਾ ਗੂਗਲ ਗੂਗਲ ਤੋਂ ਸਰਚ ਕਰਲੋ ਜੀ ਬਸ ੳਹ ਮਲਟੀਪਲ ਚੁਆਇਸ ਆ ਜਾਂਦੀ ੳਦੇ ਚ ਫੇਰ ਬੱਚਾ ਕਨਫਿਊਜ ਹੋ ਜਾਂਦਾ ਬੰਦਾ ਕੀ ਕਰੇ ਨੀ ਹੁੰਦਾ ਯਾਰ ੳਦਾ ਵਧੀਆ ਸੀ ਯਾਰ, ਮੇਰਾ ਵਧੀਆ ਨੀ ਨਿਕਲਿਆ। ਬਸ ਮੈਡਮ ਵੀ ਤਾਨੂੰ ਪਤਾ ਮੈਡਮਾਂ ਵੀ ਟੀਚਰਸ ਵੀ ਐਵੇਂ ਹੀ ਕਰਦੀਆਂ ਨੇ ਕੋੰਪੀਟਿ
ਹਾਂ ਪੈਲੇ ਦੇ ਟਾਈਮ ਦੇ ਤੇ ਅਪਨੇ ਅਪ ਅਪਨੇ ਮਾਇੰਡ ਤੋਂ ਸਾਰਾ ਕੁਛ ਕਰਦੇ ਹੁੰਦੇ ਸੀ ਬੱਚੇ ਤੇ ਅੱਜਕਲ ਤੇ ਆਏ ਕਿ ਗੂਗਲ ਦੀ ਹੈਲਪ ਲਿੱਤੀ, ਚਲੋ ਬਈ ਸਾਰਾ ਕੁਛ ਸੋਟ ਆਊਟ ਹੋ ਗਿਆ ਜੀ ਔਰ ਔਰ ਹੋਨਾ ਵੀ ਸਾਡਾ ਬੈਸਟ ਚਾਈਦਾ ਦੇਖੋ ਗੂਗਲ ਦੇ ਕੋਲ ਵੀ ਕਿੰਨੇ ਸਾਰੇ ਔਪਸ਼ਨ ਨੇ। ਇੱਕ, ਇੱਕ ਤੁਸੀ ਅਗਰ ਕੋਸ਼ਚਨ ਪੁੱਛ ਪੁਛੋਗੇ ਤੇ ਕਿੰਨੀ ਸਾਰੀ ਸਾਈਡਸ ਆ ਜਾਂਦੀਆਂ ਨੇ ਕਿ ਏਹ ਸਾਈਡ ਇਚ ਐ ਏ। ਹਰ ਹਰ ਏਕ ਸਾਈਡ ਦਾ ਅਲੱਗ ਆਨਸਰ ਹੁੰਦਾ, ਹੁੰਦਾ ਮਿਲਦਾ-ਜੁਲਦਾ ਈ ਏ ਪਰ ਹਰ ਵੇ ਆੱਫ ਟਾ ਮਤਲਬ ਜੋ ਪ੍ਰੇਜੈਂਟ ਕਰਨਾ ੳਹ ਅਲੱਗ ਏ ਹਰ ਕਿਸੇ ਦਾ। ਤੇ ਮਤਲਬ ਏ ਚੀਜ਼ਾਂ ਦਾ ਨਾ ਬੱਚੇਆਂ ਤੇ ਬੜਾ ਇਫੈਕਟ ਪੈਂਦਾ ਕਿ ਸਾਡਾ ਮਤਲਬ ਐਵੇਂ ਹੋਨਾ ਚਾਈਦਾ।
ਪਤਾ ਨਾਲੇ ਫੇਰ ਨਾ ਬੱਚੇ ਦਾ ਮਾਇੰਡ ਵੀ ਕ੍ਰੀਏਟੀਵਿਟੀ ਚ ਲੱਗਦਾ ਸੀਗਾ। ਅਸੀ ਖੁਦ ਅਪਨੇ ਆਪ ਅਪਨਾ ਸਭ ਕੁਛ ਕਰਦੇ ਸੀਗੇ। ਅੱਜ ਕੱਲ ਬੱਚੇਆਂ ਦੇ ਨਾ ਮਾਇੰਡ ਸ਼ਾਰਪ ਤੇ ਹੈਗੇ ਨੇ, ਨੋ ਡਾਉਟ ਸਾ਼ਰਪ ਤੇ ਹੈਗੇ ਨੇ, ਲੇਕਿਨ ਨਾ ਬੱਚੇ ਬਸ ਕੁਛ ਵੀ ਸਰਚ ਕਰਨਾ ਬਸ ਜੀ ਫੋਨ ਹੈਗਾ, ਪਤਾ ਏ ਸਾਰੇਆਂ ਕੋਲ ਫੋਨ ਹੈਗਾ ਅੱਜ ਕੱਲ ਬਸ ਔਪਨ ਕਰੋ ਜੀ ਦੇਖ ਲਓ, ਬਸ ਕੋਈ ਜਰੂਰਤ ਹੀ ਨਈ ਹੈ ਦਿਮਾਗ ਲਗਾਨ ਦੀ।
ਬਿਲਕੁਲ ਸਹੀ ਗੱਲ ਏ, ਮਤਲਬ ਮਾਇੰਡ ਇਨਾ ਕੰਮ ਨਈ ਕਰਵਾ ਰੇ ਜੇਂਦਾ ਮਤਲਬ ਹਾਂ ਦੂਜੇਆਂ ਦਾ ਹੀ ਹੋ ਗਿਆ ਨਾ ਇੱਕ ਤਰਾਂ। ਹੁਨ ਏਹ ਜੇੜੇ ਗੂਗਲ ਵਿੱਚ ਆਈਡੀਆ ਪਏ ਦੇ ਨੇ, ਏਹ ਦੂਜਿਆਂ ਦੇ ਪਏ ਦੇ ਨੇ। ਅਗਰ ਅਸੀ ਕੁਛ ਸਰਚ ਕਰਨੇ ਆ ਜੇੜੀ ਸਰਚ ਰਿਸਰਚ ਹੈਗੀ ਹੈ ਏਨੀ ਸਾਰੀ ੳਹ ਤਰਾਂ ਤਰਾਂ ਦੇ ਲੋਕ ਕਾਂ ਦੇ ਵਿਚਾਰ ਹੀ ਤੇ ਹੈਗੇ ਨੇ।
ਬਿਲਕੁਲ ਹਾਂ ੳਨਾਂ ਦੇ ਸਾਇਡ ਵਿੱਚ ਪਾਏ ਹੋਏ ਨੇ, ਅੱਜ ਕਲ ਸੋਫਟਵੇਅਰ ਬੜੇ ਵਧੀਆ ਵਧੀਆ ਆ ਗਏ ਨੇ। ਕੰਪਨੀਆਂ ਕੰਮ ਕਰ ਰੀਆਂ ਸੋਫਟਵੇਅਰ ਦੇ ਉੱਤੇ। ਸਭ ਕੁਛ ਮਤਲਬ ਨਾ ਚੇਂਜ ਹੋ ਗਿਆ, ਮਤਲਬ ਮੈਂ ਬੈਠੇ ਸੋਚਦੀ ਆ ਯਾਰ ਪੈਲੇ ਜਮਾਨਾ ਵਧੀਆ ਨੀ ਸੀਗਾ ਅਪਨੇ ਟਾਈਮ ਦਾ।
ਹਾਂ, ਏ ਤੇ ਮੈਂ ਵੀ ਕਈ ਵਾਰ ਸੋਚਦੀ ਹੁੰਨੀ ਆ ਕਿ ਨਾ ਦੇਖੋ ਸਾਨੂੰ ਅਸੀ ਹੁਨ ਛੋਟੇ ਹੁੰਦੇ ਸਾ, ਸਾਨੂੰ ਹੁੰਦਾ ਸੀ ਕਿ ਸਾਡੇ ਉਤੇ ਉਹ ਬਰਡਨ ਹੈਗਾ ਲੇਕਿਨ ਅੱਜ ਕਲ ਦੇ ਟਾਈਮ ਦੇ ਬੱਚੇਆਂ ਨੂੰ ਦੇਖਨੇ ਆ ਨਾ ਕਿ ਹਾਂ ਵੀ ਕਿਨਾ ਬਰਡਨ ਲੈਕੇ ਫਿਰਦੇ ਪਏ ਨੇ। ਇਨੀ ਸਟਡੀਜ ਇਨੀ ਡਿਫੀਕਲਟ ਹੋ ਗਈਆਂ ਨੇ
ਮੈਂ ਕੈ ਦੀ ਹੁਨ ਮੈਂ ਬੇਟੀ ਦੀ ਗੱਲ ਦੱਸਾਂ ੳਹ ਹਾਲੇ ਛੋਟੇ ਵਾਲਾ ਜੇੜਾ ਹੈ ਹੈਗਾ ੳਨੂੰ ਤੇ ਏਨੇ ਪ੍ਰੋਜੈਕਟ ਨੀ ਮਿਲਦੇ, ੳ ਤਾਂ ਹਾਲੇ ਛੋਟਾ ਐ, ੳ ਨਾ ਮਤਲਬ ਹਾਲੇ ਪਾਏਆ ੳਨੂੰ ਨਰਸਰੀ ਚ, ਤੇ ਮਨੋਗੇ ੳਨੂੰ ਸ਼ੇਪਸ ਵੀ ਕਰਵਾ ਦਿੱਤੀਆਂ ਨੇ। ਸੇ਼ਪਸ ਹਾਂਜੀ।
ਬਹੁਤ ਸੋਚੇ ਨੂੰ ਘਰਾ ਦਿੱਤੀਆਂ ਫੇਰ ਤੇ ਮਤਲਬ ਉਹੀ ਗੱਲ ਹੋ ਗਈ ਨਾ ਬੱਚੇ ਦਾ ਹਲੇ ਮਾਇੰਡ ਪੂਰੀ ਤਰ੍ਹਾਂ ਡਿਵਲਪ ਨੀ ਹੋਇਆ ਦਾ ਤੇ ਉਦੇ ਉੱਤੇ ਇੰਨਾ ਬਰਡਨ ਪਾ ਦਿੱਤਾ ਆ ਪਹਿਲੇ ਪਹਿਲੇ ਦੇ ਟਾਈਮ ਵਿੱਚ ਹੁਣ ਸਾਡੇ ਟਾਈਮ ਵਿੱਚ ਖੇਲਾਂ ਵੀ ਹੁੰਦੀਆਂ ਸਨ ਬੱਚਿਆਂ ਦੇ ਅ ਖੇਡ ਖੇਡਦੇ ਹੁੰਦੇ ਸਾਂ ਅਸੀਂ ਅੱਜ-ਕੱਲ ਖੇਡਸ ਵੀ ਨੀ ਬੱਚੇਆਂ ਖੇਡਾਂ ਪਲੇ ਮਤਲਬ ਬੱਚੇ ਬਸ ਫੋਨ ਦੇ ਜ਼ਰੀਏ ਹੀ ਸਭ
ਹਾਂ। ਪਰ ਗੇਮ ਖੇਡਣੀ ਆ ਫੋਨ 'ਚ ਹੀ ਗੇਮ ਖੇਲ ਲੋ ਮਤਲਬ ਆਊਟਡੋਰ ਐਕਟੀਵਿਟੀ ਰੈ ਹੀ ਨੀ ਗਈਆਂ ਅੱਜ-ਕੱਲ ਤੇ ਕੋਈ ਖੇਲਦੇ ਨੀ ਬਾਰ ਜਿਵੇਂ ਅਸੀਂ ਖੋ-ਖੋ ਖੇਲਦੇ ਸੀ ਹੋਰ ਵੀ ਕਿਨੀਆਂ ਵਧੀਆ-ਵਧੀਆ ਗੇਮਾਂ ਆਉਂਦੀਆਂ ਸੀ।
ਪ ਪਕੜਨ ਪਕੜਾਈ ਖੇਲਣੀ ਇੱਕ-ਦੂਜੇ ਨੂੰ ਪਕੜਨਾ ਲੁਕਣ-ਛਿੱਪੀ ਖੇਲਣੀ ਸਟੈ ਸਟੈਪੂ ਖੇਲਣਾ ਹਾਂ ਬਹੁਤ ਮਤਲਬ ਗੇਮਸ ਹੁੰਦੀਆਂ ਸੀ। ਮਜ਼ਾ ਆਂਦਾ ਸੀ। ਅਸੀਂ ਸਾਰੇ ਮਤਲਬ ਆਪਣੇ ਭਾਵੇਂ ਨੇਬਰ ਹੁੱਡ ਦੇ ਹੋ ਗਏ ਸਾਰੇ ਇਕੱਠੇ ਹੋ ਕੇ ਖੇਲ ਲੈਣਾ। ਅਸੀਂ ਨਾਨਕੀ ਵੀ ਇਹੀ ਕਰਦੇ ਸੀ। ਛੁੱਟੀ
ਅੱਛਾ ਫੇਰ ਨਾ ਅੱਜ-ਕੱਲ ਬੱਚਿਆਂ 'ਚ ਨਾ ਐ ਚੀਜ਼ ਵੀ ਬੜੀ ਆ। ਈਗੋ ਮਤਲਬ ਕਹਿੰਦੇ ਨੇ ਨਾ ਈਗੋ ਬੜੀ ਆ ਗਈ ਛੋਟੇ-ਛੋਟੇ ਬੱਚਿਆਂ 'ਚ ਕੀ ਤੂੰ ਮੇਰੀ ਚੀਜ਼ ਤੂੰ ਮੇਰੀ ਚੀਜ਼ ਨੀ ਲੈਣੀ ਫਲਾਣੇ ਤੂੰ ਮੇਰੀ ਚੀਜ਼ ਨੀ ਲੈਣੀ। ਹੁਣ ਆਪਣੀ ਚੀਜ਼ ਨੀ ਦਿੰਦੇ ਹੈਗੇ
ਹਾਂ।
ਜਾ ਕੇ ਬੱਚਿਆਂ 'ਚ ਨਾ।
ਬਿਲਕੁਲ ਸਹੀ, ਐ ਵੀ ਗੱਲ ਤੁਸੀਂ ਸਈ ਕਰਦੇ ਪਓ। ਵੀ ਛੋਟੇ ਬੱਚੇ ਬੱਚਿਆਂ ਤੋਂ ਹੀ ਅੱਜ-ਕੱਲ ਈਗੋ ਓ ਤਾਂਹੀ ਉਹੀ ਸਾਰਾ ਇਹੀ ਚੀਜ਼ਾਂ ਦਾ ਤੇ ਫੇਕਟ ਹੋ ਰਿਹਾ ਕਿ ਹਾਂ ਫੋਨ ਉਨਾਂ ਦੇ ਹੱਥ 'ਚ ਐ ਤੇ ਉਨਾਂ ਨੂੰ ਕੰਟੈਂਟ ਦੂਜਿਆਂ ਨੂੰ ਦੇਖ ਕੇ ਮਿਲੀ ਜਾ ਰਿਹਾ। ਉਹੀ
ਐ ਆ ਕੇ ਸਟੇਟ। ਤੇ ਆਪਣੇ ਮੰਮੀ-ਪਾਪਾ ਨੂੰ ਦੇਖਦੇ ਨੇ ਸਟੇਟਸ ਅੱਜ-ਕੱਲ ਤੁਹਾਨੂੰ ਪਤਾ ਹੀ ਅੱਜ-ਕੱਲ ਦੇ। ਕੀ ਹਾਈ ਹੋ ਰਹੇ ਨੇ। ਮਤਲਬ, ਪਹਿਲੇ ਵਰਗਾ ਜ਼ਮਾਨਾ ਤੇ ਹੈ ਨੀ ਹੈ‌ ਨਾ ਹੁਣ
ਪਹਿਲੇ ਦੇਖੋ ਕੱਪੜੇ ਦਾ ਕਿਸੇ ਨੂੰ ਹੁੰਦਾ ਸੀ ਇੰਨਾ ਕਿਸੇ ਨੂੰ ਇੰਨਾ ਕੱਪੜੇ ਦਾ ਵੀ ਨੀ ਹੁੰਦਾ ਸੀ। ਪਹਿਲੇ ਸ਼ੌਂਕ ਬਾਈ, ਜਿਹੜਾ ਆਇਆ ਪਾ ਲਿੱਤਾ।
ਓ ਅੱਜ-ਕੱਲ ਤੇ ਅਗਰ ਕਿਸੀ ਬੱਚੇ ਨੇ ਪਰਾਨਾ ਕੱਪੜਾ ਪੈਨਾ ਤੇ ਐਵੇਂ ਦਾ ਨੀ ਲੈਣਾ ਤੋਂ ਡਿਫਰੈਂਟ ਹੋਣਾ, ਜਿਵੇਂ ਸਾਡਾ ਬੱਚਿਆਂ ਦੀ ਐ ਡਿਮਾਂਡ।
ਹਾਂ ਅੱਜ-ਕੱਲ ਬੱਚੇ ਵੀ ਨਾ ਪਸੰਦ। ਕਰਕੇ ਪਾਂਦੇ ਐ ਬਈ ਐ ਐ ਤਾਂ ਮੈਨੂੰ ਚਾਈਦਾ ਹੀ ਨਈ ਐ। ਈਵਨ ਪਹਿਲੇ ਟਾਈਮ ਦੇ ਸਾਡੇ। ਅਸੀਂ ਛੋਟੇ-ਛੋਟੇ ਹੁੰਦੇ ਸੀ ਮੰਮੀ ਪਾਪਾ ਨੇ ਜੋ ਲਿਆ ਕੇ ਦੇਣਾ। ਤੋਂ ਉਹੀ ਵੀਅਰ ਕਰ ਲੈਣਾ। ਕੋਈ ਹੈ ਹੀ ਨੀ ਸੀ। ਸਾਨੂੰ ਬਈ ਹਾਂ ਮੰਮਾ ਨੇ ਕਹਿਣਾ ਐ ਵਧੀਆ ਲੱਗ ਰਿਹਾ ਆ ਚਲੋ ਬਈ ਇਓ ਲੈ ਲਿੱਤਾ ਜੀ।
ਅਗਰ ਜੇ ਕਹਿ ਵੀ ਦੇਨਾ ਤੇ ਚਪੇੜਾਂ ਹੋ ਜਾਂਦੀਆਂ ਸੀਗੀਆਂ।
ਹੂੰ, ਹਾਂ। ਓ ਟਾਈਮ ਵਧੀਆ ਸੀਗਾ ਵੈਸੇ ਨਾ। ਕੀ ਨਹੀ ਮਤਲਬ ਓ ਕਿਤੇ ਨਾ ਕਿਤੇ ਨਾ। ਅੱਜ ਦੀ ਜਨਰੇਸ਼ਨ ਵਿੱਚ ਓ ਚੀਜ਼ ਨਹੀਂ ਰਹੀ। ਜੋ ਪਹਿਲੇ ਹੋਣੀ ਚਾਈਦੀ ਆ। ਚਲੋ ਬਾਕੀ ਜੋ ਵੀ ਐ। ਠੀਕ ਆ ਸਭ ਕੁਛ। ਚਲੋ ਠੀਕ ਹੈ, ਫਿਰ ਚੰਗਾ, ਓਕੇ ਜੀ, ਬਾਏ ਜੀ।